ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ, ਹੋਰ ਕੀ ਹਾਲ ਚਾਲ ਹੈ ਸਰ ਹੈਲੋ, ਕੀ ਹਾਲ ਚਾਲ ਨੇ ਹਾਂਜੀ -ਹਾਂਜੀ ਸਾਡਾ ਵਦੀਆ, ਤੁਹਾਡਾ ਠੀਕ ਏ ਜੀ
ਹਾਂਜੀ ਵਧੀਆ ਜੀ
ਸਰ ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਸੀ ਇੱਕ ਟੋਪਿਕ ਉੱਤੇ ਕਿ ਪਾਣੀ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ?
ਹਾਂਜੀ-ਹਾਂਜੀ ਕਰੋ ਗੱਲ ਤੁਹੀ
ਹਾਂਜੀ ਸਰ, ਜਿਵੇਂ ਅਸੀਂ ਜ਼ਿਆਦਾ ਪਾਣੀ ਪੀਂਣੇ ਆਂ ਸਾਡੇ ਮ ਮੈਟਾਬੋਲਿਜ਼ਮ ਔਰ ਵਜ਼ਨ ਵਿੱਚ ਬਹੁਤ ਫ਼ਰਕ ਆਂਦਾ ਹੈ, ਵਜ਼ਨ ਨੀਂ ਵੱਧਦਾ। ਔਰ ਸਾਡੇ ਸਿਰ ਦਰਦ ਔਰ ਥਕਾਨ ਤੋਂ ਸਾਨੂੰ ਬਹੁਤ ਬਚਾਵ ਮਿਲਦਾ ਹੈ। ਸਾਡੇ ਪਾਚਨ ਤੰਤਰ ਵਿੱਚ ਵੀ, ਪਾਚਨ ਤੰਤ ਵਿੱਚ ਵੀ ਬਹੁਤ ਕੋਂਸਟੀਪੇਸ਼ਨ ਤੋਂ ਬੋਤ ਫ਼ਰਕ ਮਿਲਦਾ ਐ ਸਾਨੂੰ ਤਵਚਾ ਸ ਸਾਡੀ ਜੇੜੀ ਸਕਿੰਨ ਹੈ ਉਹ ਵੀ ਬਹੁਤ ਗਲੋ ਕਰਦੀ ਹੈ, ਬਾਕੀ ਤੁਸੀਂ ਵੀ ਮੈਨੂੰ ਦੱਸੋ ਥੋੜ੍ਹਾ ਬੋਤਾ
ਮੈਂ ਤੇ ਕਿ ਜਿਵੇਂ ਬੰਦੇ ਨੇ ਸਵੇਰੇ ਉੱਠੋ ਆਪਣਾ ਰਾਮ ਨਾਲ ਸਵੇਰੇ ਖਾਲੀ ਪੇਟ ਪਾਣੀ ਪੀਓ ਓਦੇ ਨਾਲ ਬੜਾ ਸ਼ ਸਈ ਰੈਂਦਾ।
ਹਾਂਜੀ। ਹਾਂਜੀ, ਹਾਂਜੀ ਸਰ ਸਵੇਰੇ ਉੱਠ ਕੇ ਸਭ ਤੋਂ ਪੈਲੇ ਸਾਨੂੰ ਗਰਮ ਪਾਣੀ ਪੀਣਾ ਚਾਈਦਾ ਓਨਾਂ ਨਾ ਸਾਡਾ ਵੇਟ ਨਈਂ ਵਧਦਾ। ਔਰ ਸਾਡੇ ਸਰੀਰ ਵਾਸਤੇ ਬੋਤ ਫਾਇਦੇਮੰਦ ਹੁੰਦੀ ਐ ਓ ਚੀਜ਼।
ਹਾਂਜੀ ਜੀ ਬੰਦੇ ਨੂੰ ਸਵੇਰੇ ਉੱਠ ਕੇ ਪਾਣੀ ਪੀ ਕੇ ਸੈਰ ਕਰੋ ਆਪਣਾ, ਸਰੀਰ ਤੰਦਰੁਸਤ ਰੈਂਦਾ ਵਧੀਆ।
ਹਾਂਜੀ ਹਾਂਜੀ, ਸਰ ਬੋਡੀ ਫਿਟ ਰਏਗੀ ਤਾਂ ਸਭ ਕੁਛ ਸਈ ਐ।
ਹਣ
ਔਰ ਸਰ ਸਾਡੀ ਜਿਵੇਂ, ਅਗਰ ਜਿਵੇਂ ਸਾਡੀ ਜੇੜੀ ਅਹ ਤਵਚਾ ਹੁੰਦੀ ਐ ਜੇੜੀ ਸਾਡੀ ਸਕਿੰਨ ਹੁੰਦੀ ਐ, ਜ਼ਿਆਦਾ ਪਾਣੀ ਪੀਣ ਨਾਲ ਉਹ ਵੀ ਗਲੋ ਕਰਦੀ ਐ।
ਹਾਂਜੀ ਉਹ ਕਿਉਂ ਗੱਲ ਸੁਣਨਗੇ ਤਾਡੀ।
ਹਾਂਜੀ ਪਰ ਸਾਨੂੰ ਸਰੀਰ ਵਿੱਚ ਥਕਾਨ ਨ੍ਹੀਂ ਹੁੰਦੀ, ਥਕਾਨ ਤੋਂ ਬਚਾਅ ਮਿਲਦਾ ਹੈ।
ਹਾਂਜੀ ਓ ਤੇ ਗੱਲ ਸਈ ਏ।
ਔਰ ਸਾਡੇ ਸਰੀਰ ਦੀ ਊਰਜਾ ਵੀ ਬੋਤ ਬਣਦੀ ਐ।
ਹਾਂਜੀ।
ਸਾਨੂੰ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਚਾਈਦਾ ਹੈ, ਹਨਾਂ। ਅੱਜ-ਕਲ ਜੇੜੀ ਜਨਰੇਸ਼ ਨ ਹੈ ਉਹ ਇਸ ਚੀਜ਼ ਨੂੰ ਨਹੀਂ ਦੇਖਦੀ ਪਰ ਸਾਨੂੰ ਇਸ ਚੀਜ਼ ਨੂੰ ਬਤ ਬੜਾਵਾ ਦੇਣਾ ਚਾਈ ਚਾਈਦਾ ਐ ਅੱਜ-ਕਲ ਜੋ ਵੀ ਸਾਡਾ ਚੱਲ ਰਿਹਾ ਹੈ, ਜੋ ਅੱਜ-ਕਲ ਦੀ ਜਨਰੇਸ਼ਨ ਹੈ ਉਹ ਸਭ ਫਾਸਟ ਫੂਡ ਦੇ ਮਗਰ ਲੱਗ
ਹੁਣ ਤਾਂ ਜੀ ਵੈਸੇ ਵੀ ਵੇਖੋ ਕਿੰਨੀ ਗਰਮੀ ਹੈਗੀ ਏ, ਬੰਦੇ ਨੂੰ ਪਾਣੀ ਬਿਨਾਂ ਤੇ ਰੈ ਈ ਨੀ ਸਕਦਾ। ਓਨੂੰ ਗਰਮੀ ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਈਦਾ ਜੀ।
ਹਾਂਜੀ-ਹਾਂਜੀ ਸਰ, ਜ਼ਿਆਦਾ ਪਾਣੀ ਪੀਣ ਨਾਲ ਸਾਡੀ ਸ਼ਰੀਰ ਬਹੁਤ ਸ ਸਵਸਥ ਰਹੇਗਾ। ਸਾਨੂੰ ਵੀ ਉਸ ਚੀਜ਼ ਦਾ ਫੈਦਾ ਹੈ ਸਾਡੇ ਗੁਰਦੇ, ਕਿਡਨੀਆਂ ਓਨਾਂ ਵਿੱਚ ਵੀ ਅਗਰ ਪ੍ਰਾਪਤ ਪਾਣੀ ਜਾਏਗਾ ਤਾਂ ਓ ਵੀ ਬਿਲਕੁਲ ਸਈ ਕੰਮ ਕਰਦੇ ਨੇ ਔਰ ਜੇੜੇ ਸਾਡੇ ਟੋਕਸਿਨਸ ਹੁੰਦੇ ਨੇ ਓ ਵੀ ਸ਼ਰੀ ਪਾਣੀ ਦੇ ਰਾਹੀਂ ਸਾਡੇ ਸਰੀਰ ਤੋਂ ਬਾਹਰ ਆਂਦੇ ਨੇ।
ਹਾਂ, ਓ ਤੇ ਗੱਲ ਸਈ ਐ ਤਾਡੀ।
ਹਾਂਜੀ, ਤੁਸੀਂ ਸਰ ਦਿਨ ਵਿੱਚ ਕਿੰਨਾ ਪਾਣੀ ਪੀ ਲੈਂਦੇ ਓ?
ਮੈਂ ਤੇ ਪੇਲੇ ਸਵੇਰੇ ਉੱਠਦਾ ਵਾਂ ਇੱਕ ਗਿਲਾਸ ਪੀਂਣਾਂ ਵਾਂ ਪਾਣੀ। ਫਿਰ ਮੈਂ ਫਰੈਸ਼ ਹੁੰਣਾ ਵਾਂ ਆਪਣਾ ਰਾਮ ਨਾਲ, ਫਿਰ ਉਸ ਤੋਂ ਬਾਅਦ ਥੋੜ੍ਹੀ ਚਾਹ ਪੀ ਕੇ ਫੇਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਪਾਣੀ ਪੀਣਾ ਵਾ। ਬਸ ਗਰਮੀ ਬੋਤ ਹੈਗੀ ਐ ਨਾਲੇ ਤਾਨੂੰ ਪਤਾ ਗਰਮੀ ਚ ਤੇ ਪਾਣੀ ਪੀਣਾ ਈ ਪੀਣਾ।
ਹਾਂਜੀ ਹਾਂਜੀ ਓ ਤੇ ਹੁੰਦਾ, ਪਰ ਸਾਨੂੰ ਸਰ ਗਰਮ ਪਾਣੀ ਪੀਣ ਦੀ ਇੱਕ ਹੈਬਿਟ ਬਣਾਣੀ ਚਾਈਦੀ ਐ ਕਿ ਆਪਾਂ ਰੋਜ਼ ਇਸ ਚੀਜ਼ ਨੂੰ ਫੋਲੋ ਕਰੀਏ, ਰੋਜ਼ ਪਾਣੀ ਪੀਏ। ਜੋ ਸਾਡੀ ਹੈਲਥ ਕੰਡੀਸ਼ਨ ਬਹੁਤ ਅੱਛੀ ਰਏ।
ਆਓ ਤਾ ਸਾਡੀ ਗੱਲ ਸਈ ਐ, ਪਤਾ ਕੀ ਐ ਗਰਮੀ ਗਰਮੀਆਂ ਚ ਨਾ, ਥੋੜਾ ਕੋਸਾ ਪਾਣੀ ਪੀਤਾ ਨੀ ਜਾਂਦਾ ਸਰਦੀਆਂ ਚ ਬੰਦਾ ਫੇਰ ਵੀ ਪੀ ਲੈਂਦਾ। ਗਰਮੀਆਂ ਚ ਮਨ ਕਰਦਾ ਠੰਡਾ ਪਾਣੀ ਪੀਣ
ਹਾਂਜੀ ਹਾਂਜੀ ਇਹ ਤਾਂ ਹੈ, ਸਰ ਬਸ ਥੋੜਾ ਗਰਮ ਪਾਣੀ। ਪੀਣ ਥੋੜ੍ਹੀ ਗਰਮੀਆਂ ਵਿੱਚ ਥੋੜ੍ਹੀ ਜਿਹੀ ਦਿੱਕਤ ਆਂਦੀ ਐ ਨਾ ਕਿ ਨਹੀਂ ਪੀਤਾ ਜਾਂਦਾ ਕੋਸਾ ਪਾਣੀ।
ਉਈ ਗੱਲ ਐ ਜੀ।
ਹਾਂਜੀ ਹਾਂਜੀ, ਬਾਕੀ ਤਾਂ ਸਰ ਫ਼ਾਇਦੇ ਤਾਂ ਬੋਤ, ਔਰ ਸਭ ਵਧੀਆ ਸਰ ਤੁਸੀਂ ਸੁਣਾਓ?
ਮੈਂ ਤੇ ਵਧੀਆ,
ਅੱਛਾ, ਸਰ ਤੁਹਾਡੇ ਫੈਮਿਲੀ ਵਿੱਚ ਹੋਰ ਕੌਣ ਕੌਣ ਸਵੇਰ ਉੱਠ ਕੇ ਗਰਮ ਪਾਣੀ ਪੀਂਦਾ ਐ?
ਮੇਰੀ ਮੰਮਾ ਵੀ ਪੀਂਦੇ ਨੇ ਜ਼ਿਆਦਾਤਰ ਮੰਮਾ ਪੀਂਦੇ ਨੇ ਪਾਪਾ ਤਾਂ ਨੀ ਪੀਂਦੇ।
ਅੱਛਾ ਅੱਛਾ, ਤੁਸੀਂ ਸਰ ਵੀ ਡੇਲੀ ਰੂਟੀਨ ਵਿੱਚ ਈ ਪੀਦੇ ਔ ਸਵੇਰੇ ਉੱਠ ਕੇ
ਹਾਂ ਡੇਲੀ ਰੂਟੀਨ ਪਤਾ ਕੀ ਸਵੇਰੇ ਉੱਠਦੇ ਨਾਲ ਦੀ ਪਿਆਸ ਲੱਗਦੀ ਐ ਬੰਦੇ ਨੂੰ ਬਿਨਾਂ ਪਿਆਸ ਤਾਂ ਐਵੇਂ ਤੁਹਨੂੰ ਪਤਾ ਸ ਟੇਸਟ
ਹਾਂਜੀ-ਹਾਂਜੀ ਸਰ ਸਾਨੂੰ ਸਵੇਰ ਉੱਠ ਕੇ ਪੀਣਾ ਚਾਹੀਦਾ ਐ ਹਾਂਜੀ ਹਾਂਜੀ ਮੈਂ ਸੁਣ ਰੀ ਆ ਸਰ ਹਾਂਜੀ ਹਾਂਜੀ ਸਰ ਸਭ ਵਾਜ਼ ਆ ਰੀ ਐ ਸਾਨੂੰ
ਹੋਰ ਦੱਸੋ ਜੀ ਤੁਸੀਂ ਪਾਣੀ ਦੇ ਬਾਰੇ ਮਤਲਬ ਹੋਰ ਤੁਸੀਂ ਕੀ ਦੱਸ ਸਕਦੇ ਔ?
ਪਾਣੀ ਦਾ ਤਾਂ ਸਾਨੂੰ ਫਾਇਦਾ ਈ ਫਾਇਦਾ ਐ ਬਿਨਾਂ ਪਾਣੀ ਤੋਂ ਤਾਂ ਸਾਡੀ ਜ਼ਿੰਦਗੀ ਨੀ ਐ। ਪਰ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਵੀ ਚੱਲ ਰਹੇ ਕਿ ਲੋਕੀ ਪਾਣੀ ਨੂੰ ਬਹੁਤ ਵੇਸਟ ਕਰਦੇ ਐ ਸਾਨੂੰ ਪਾਣੀ ਨੂੰ ਬਚਾ ਕੇ ਰੱਖਣਾ ਚਾਹੀਦਾ ਐ। ਉਹਦੇ ਬਿਨਾਂ ਕੁਛ ਵੀ ਪੋਸੀਬਲ ਨੀ ਐ।
ਪਤਾ ਕੀ ਐ ਜੀ, ਅੱਜ-ਕੱਲ ਪਾਣੀ ਵੀ ਸਹੀ ਨੀ ਆ ਰੇ। ਐਕੁਆਗਾਰਡ ਓਕੁਆਗਾਰਡ ਘਰ ਹੋਣਾ ਚਾਹੀਦਾ ਸਾਫ਼ ਪਾਣੀ ਪੀਓ ਓੰਨਾ ਵਧੀਆ ਹੈਗਾ ਸਰੀਰ ਵਾਸਤੇ
ਹਾਂਜੀ ਹਾਂਜੀ ਸਰ ਸਹੀ ਗੱਲ ਐ ਤੁਹਾਡੀ ਕਿ ਆ ਘਰ ਦੇ ਅੰਦਰ ਆਰੋ ਵਗੈਰਾ ਜ਼ਰੂਰ ਆਉਣੇ ਚਾਹੀਦੇ ਐ ਗੌਰਰਮੈਂਟ ਨੂੰ ਵੀ ਕੁੱਝ ਇਹੋ ਜਿਹੀ ਸਕੀਮਜ਼ ਲੈਣੀ ਚਾਹੀਦੀਆਂ ਐ ਜਿਨ੍ਹਾਂ ਦੇ ਘਰ ਆਰੋ ਨੀ ਐ, ਉਹਨਾਂ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਮਿਲੇ।
ਹਾਂ, ਉਹ ਤੁਸੀਂ ਦੇਖੋ ਹੁਣ ਮੁੰਬਈ ਚ ਉੱਥੇ ਤੁਸੀਂ ਸੁਣਿਆ ਮੁੰਬਈ ਚ ਪਾਣੀ ਉਹ ਕਮੀ ਆ ਗਈਆ।
ਹਾਂਜੀ-ਹਾਂਜੀ,
ਹਾਂ,
ਬਸ ਸਰ ਇੱਕ ਤਾਂ ਸਾਡੇ ਇੱਥੇ ਦੀ ਈ ਹਾਂਜੀ ਉੱਥੇ ਤਾਂ ਸਰ ਬੋਤ ਪਾਣੀ ਦੀ ਦਿੱਕਤ ਹੁੰਦੀ ਐ। ਉੱਥੇ ਜਦੋਂ ਮੌਨਸੂਨ ਵਗੈਰਾ ਆਦਾ ਹੈ ਤਾਂ ਈ ਹੁੰਦੀ ਐ ਹੁਣ ਅੱਜ ਕੱਲ੍ਹ ਜਿਵੇਂ ਮੌਨਸੂਨ ਉਹਨਾਂ ਦਾ ਉੱਥੇ ਲੇਟ ਹੋ ਗਿਆ ਐ ਉੱਥੇ ਕਿਸਾਨਾਂ ਨੂੰ ਬੋਤ ਇਸ ਚੀਜ਼ ਦਾ, ਨੁਕਸਾਨ ਹੋ ਰਿਆ ਉਹਨਾਂ ਦੀ ਫਸਲ ਖ਼ਰਾਬ ਹੋ ਰੀ ਐ ਮੌਨਸੂਨ ਇਸ ਵਾਰ ਲੇਟ ਹੋ ਗਿਆ ਸਾਡੇ ਇੱਥੇ ਦਾ
ਉਹੀ ਗੱਲ ਐ ਨੀ ਅਗਰ ਬੰਦਾ ਪਾਣੀ ਸਹੀ ਮਤ ਮਤਲਬ ਵਧੀਆ ਪੀਏਗਾ ਤਾਂਈ ਉਹਦਾ ਸਰੀਰ ਵੀ ਸਹੀ ਰਹੇਗਾ ਅਗਰ ਜਿਵੇਂ ਗੰਦੇ ਮੰੰਦੇ ਗੰਦਾ ਪਾਣੀ ਆਦਾ ਕਈ ਵਾਰੀ ਜਿੱਦਾਂ, ਬੰਦੇ ਨੂੰ ਐਕੁਆਗਾਰਡ ਲਵਾਣਾ ਚਾਹੀਦਾ ਤਾ ਵੀ
ਹਾਂਜੀ ਔਦੋ ਬਿਮਾਰੀਆਂ ਫੈਲਦੀਆਂ ਨੇ ਬਹੁਤ ਜ਼ਿਆਦਾ ਬਾਕੀ ਸਰ ਲੋਕੀ ਪਾਣੀ ਦੀ ਵੇਸਟੇਜ ਵੀ ਬਹੁਤ ਕਰਦੇ ਐ ਬੇਫਾਲਤੂ ਵਿੱਚ ਰੋਡ
ਹਾਂ, ਗ਼ਲਤ ਗੱਲ ਐ ਨਾ ਜੀ ਪਾਣੀ ਦੀ ਵੇਸਟੇਜ ਨੀ ਕਰਨੀ ਚਾਹੀਦੀ।
ਹਾਂਜੀ। ਬਾਕੀ ਸਰ ਤੁਸੀਂ ਦੱਸੋ, ਤੁਸੀਂ ਆਪਣੇ ਘਰ ਵਿੱਚ ਪਾਣੀ ਕਿਵੇਂ ਬਚਾਉਂਦੇ ਹੋ?
ਅਸੀਂ ਤੇ ਬਸ ਘੱਟ ਤੋਂ ਘੱਟ ਪਾਣੀ ਯੂਜ ਕਰਾਂਗੇ, ਬਸ ਜ਼ਿਆਦਾਤਰ ਪੀਣ ਵਾਸਤੇ ਹੀ ਬਸ ਇੱਕ ਵਾਰੀ ਸਵੇਰੇ ਨਹਾਉਣਾ ਬਸ, ਉਸ ਤੋਂ ਜ਼ਿਆਦਾ ਪਾਣੀ ਜ਼ਿਆਦਾ ਯੂਜ ਨਹੀਂ ਕਰਦੇ ਅਸੀਂ।
ਹਾਂਜੀ ਹਾਂਜੀ, ਸਰ ਅੱਜ ਕਲ ਇੱਕ ਤਾਂ ਇਹ ਵੀ ਬਹੁਤ ਟਰੈਂਡ ਹੈ ਨਾ, ਲੋਕੀ ਆਪਣੀ ਗੱਡੀਆਂ ਸਾਫ਼ ਕਰਦੇ ਹੈ। ਸਾਫ਼ ਪਾਣੀ ਨਾਲ ਆਪਣੇ ਘਰ ਦੇ, ਵਿੱਚ ਪਾਣੀ ਗੇਰ-ਗੇਰ ਕੇ ਵੇਸਟੇਜ ਹਾਂਜੀ, ਸਹੀ ਗੱਲ ਹੈ, ਸਰ ਤੁਹਾਡੀ
ਹਮ।
ਵੈਸੇ ਸਰ ਇੱਕ ਗੱਲ ਇਹ ਵੀ ਹੈ, ਅਗਰ ਅਸੀਂ ਜ਼ਿਆਦਾ ਪਾਣੀ ਬਹੁਤ ਜ਼ਿਆਦਾ, ਅਗਰ ਸਾਨੂੰ ਦਿਨ ਵਿੱਚ ਵੈਸੇ ਤਾਂ ਸਾਨੂੰ ਦੋ, ਦੋ ਤੋਂ ਲੈ ਕੇ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ, ਪਰ ਕਈ ਲੋਕੀ ਇਹ ਵੀ ਵੇਖਦੇ, ਕਿ ਪਾਣੀ ਪੀਣ ਨਾਲ ਮਤਲਬ ਸਭ ਕੁੱਝ ਅੱਛਾ ਰਹਿੰਦਾ, ਤੇ ਲੋਕੀ ਇਸ ਚੀਜ਼ ਨੂੰ ਜ਼ਿਆਦਾ ਪੀਣ ਲੱਗਦਾਦੇ, ਜੋ ਸਾਡੀ ਬੋਡੀ ਅੰਦਰ ਬਹੁਤ ਨੁਕਸਾਨ ਕਰਦਾ ਹੈ। ਜਿਆਦਾ ਪਾਣੀ ਪੀਣਾ ਵੀ, ਇੱਕ- ਇੱਕ ਲਿਮਿਟ ਹੁੰਦੀ ਹੈ। ਹਾਂਜੀ, ਲਿਮਿਟ ਦੇ ਅਕੋਰਡਿੰਗ ਸਭ ਅੱਛੀ ਲੱਗਦੀ ਹੈ। ਅਗਰ, ਅਸੀਂ ਬਹੁਤ ਜ਼ਿਆਦਾ ਪਾਣੀ ਪੀਆਂਗੇ ਸਾਨੂੰ ਉਲਟੀ, ਸਿਰ ਦਰਦ ਵਗੈਰਾ ਵੀ ਹੋ ਸਕਦਾ ਹੈ।
ਹਾਂਜੀ, ਸਹੀ ਗੱ
ਔਰ ਇੱਕ ਬਿਮਾਰੀ, ਇੱਕ ਸਾਨੂੰ ਬਿਮਾਰੀ ਹੋ ਸਕਦੀ ਹੈ, ਹਾਈਪੋ ਹਾਈਪੋਟਮਮੈਨੀਅਮ ਇੱਕ ਬਿਮਾਰੀ ਹੈ, ਅਗਰ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਸਾਨੂੰ ਉਸ ਨਾਲ ਉਹ ਬਿਮਾਰੀ ਹੋਣ ਦੀ ਵੀ
ਯ, ਦੀ ਗੋਟਰੀ ਆਟੋਮੈਟਿਕ ਦੀ ਗੱਲ ਏ, ਜਿਹੜੀ ਤੁਸੀਂ ਜ਼ਿਆਦਾ ਚੀਜ਼ ਕਰੋਗੇ, ਉਹ ਖਰਾਬ ਤੇ ਕਰੇਗੀ- ਕਰੇਗੀ, ਹਰ ਚੀਜ਼ ਲਿਮਿਟ ਨਾਲ ਸਹੀ ਲੱਗਦੀ ਹੈ ਜੀ।
ਹਾਂਜੀ ਹਾਂਜੀ ਸਰ, ਲਿਮਿਟ ਵਿੱਚ ਤਾਂ ਸਰ ਸਭ ਕੁਤ ਅੱਛਾ ਲੱਗਦਾ ਹੈ, ਲਿਮਿਟ ਵਿੱਚ ਪਾਣੀ ਪੀਓ, ਲਿਮਿਟ ਵਿੱਚ ਹੀ ਪਾਣੀ ਦੀ ਵੇਸਟੇਜ ਨਾ ਕਰੋ, ਜ਼ਿਆਦਾ ਤੋਂ ਜ਼ਿਆਦਾ ਪਾਣੀ ਨੂੰ ਬਚਾਓ, ਆਉਣ ਵਾਲੇ ਟਾਈਮ ਵਿੱਚ ਪਾਣੀ ਖ਼ਤਮ ਹੀ ਹੋ ਰਿਹਾ ਹੈ।
ਉਹੀ ਗੱਲ ਐ ਜੀ।
ਹਾਂਜੀ। ਬਾਕੀ ਸਰ ਤੁਸੀਂ ਹੋਰ ਕੀ ਦੱਸਣਾ ਚਾਹੋਗੇ, ਪਾਣੀ ਦੇ ਕੀ ਕੀ ਨੁਕਸਾਨ ਨੇ, ਲੋਕੀ ਕਿਵੇਂ- ਕਿਵੇਂ ਯੂਜ ਕਰਕੇ, ਕਿਵੇਂ ਉਸਦੀ ਸਹੀ ਤਰ੍ਹਾਂ ਵਰਤੋਂ ਨਹੀਂ ਕਰਦੇ?
ਪਤਾ ਕੀ, ਜਿਆਦਾ ਵੇਸਟੇਜ ਕਰਦੇ ਨੇ, ਜਿਵੇਂ ਟੈਂਕ ਭਰਦੇ ਓਵਰ ਫਲੋ ਹੁੰਦਾ ਰਹਿੰਦਾ ਪਾਣੀ ਗਲੀਆਂ 'ਚ ਗਿਰਦਾ ਪਾਣੀ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ, ਇਸ ਚੀਜ਼ ਦੀ ਬਾਈ ਐਵੇ ਓਵਰਫਲੋ ਕਿਂ ਕਰ ਰਿਹਾ, ਇੰਨੀ ਕੀਮਤੀ ਚੀਜ਼ ਹੈਗੀ ਆ ਪਾਣੀ, ਉਹਦਾ ਜ਼ਿਆਦਾ ਤੋਂ ਜ਼ਿਆਦਾ ਬਚਾਅ ਕਰਨਾ ਚਾਹੀਦਾ।
ਹਾਂਜੀ। ਸਰ ਇਹ ਵੀ ਹੈ, ਕਿ ਅਗਰ ਅਸੀਂ ਇੱਕ ਦਿਨ ਵਿੱਚ ਸਾਨੂੰ, ਕਿੰਨਾ ਪਾਣੀ ਨੋਰਮਲ ਪਾਣੀ ਪੀਣਾ ਚਾਹੀਦਾ ਹੈ, ਤੁਹਾਨੂੰ ਇਸ ਬਾਰੇ ਪਤਾ ਹੈ? ਨੋਰਮਲ ਸਾਨੂੰ ਇੱਕ ਦਿਨ ਸਰ ਮੈਂ ਤੁਹਾਨੂੰ ਦੱਸਦੀ ਹਾਂ ਅਗਰ ਅਸੀਂ, ਸਾਨੂੰ ਆਪਣੇ ਡੇਲੀ ਰੂਟੀਨ ਵਿੱਚ ਇੱਕ ਇੱਕ ਦਿਨ ਵੀ, ਸਾਨੂੰ ਦੋ ਤੋਂ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ, ਜੋ ਇੱਕ ਤਾਂ ਸਾਡੇ ਸਰੀਰ ਨੂੰ ਫਿਟ ਰੱਖਦਾ ਹੈ, ਔਰ ਸਾਡੇ ਵੇਟ ਲੂਜ ਕਰਨ ਵਿੱਚ ਵੀ ਸਾਡੀ ਮਦਦ ਕਰਦਾ ਹੈ।
ਹਾਂਜੀ, ਉਹ ਤਾਂ ਗੱਲ ਸਹੀ ਹੈ।
ਔਰ ਜਿਵੇਂ ਇੱਕ ਪੁਰਸ਼ ਹੁੰਦਾ ਹੈ, ਜਿਵੇਂ ਇੱਕ ਆਦਮੀ ਹੁੰਦਾ ਹੈ, ਓਨੂੰ ਲਗਭਗ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ, ਔਰ ਇੱਕ ਜਿਹੜੀ ਮਹਿਲਾ ਹੁੰਦੀ ਹੈ, ਉਹਨੂੰ ਤਿੰਨ ਪੁਆਇੰਟ ਫਾਈਵ ਲੀਟਰ ਪਾਣੀ ਜ਼ਰੂਰ ਪੀਣਾ ਚਾਈਦਾ ਹੈ, ਇੱਕ ਦਿਨ ਵਿੱਚ
ਅੱਛਾ ਅੱਛਾ, ਜੀ।
ਔਰ ਸਾਨੂੰ ਜ਼ਿਆਦਾ ਪਾਣੀ ਤਾਂ ਤਾਂ ਪੀਓ ਜਦੋਂ ਸਾਡੇ ਸਰੀਰ ਵਿੱਚ ਪਸੀਨਾ ਜ਼ਿਆਦਾ ਆਉਂਦਾ ਹੈ, ਨਹੀਂ ਤੋਂ ਸਾਡੇ ਸਰੀਰ ਵਿੱਚ ਪਸੀਨਾ ਜ਼ਿਆਦਾ ਆਏਗਾ। ਓਨਾ ਸਾਡੇ ਅੰਦਰ ਦਾ ਜਿਹੜਾ ਪਾਣੀ ਹੁੰਦਾ ਹੈ, ਉਹ ਘੱਟ ਹੁੰਦਾ ਹੈ।
ਹਾਂਜੀ ਹਾਂਜੀ।
ਤੇ ਸਾਨੂੰ ਸਾਹ ਚੱੜਦਾ ਹੈਾ ਤੇ ਸਾਨੂੰ ਜਦੋਂ ਗਰਮੀਆਂ ਹੁੰਂਦੀਆਂ ਸਾਡਾ ਪਸੀਨਾ ਜ਼ਿਆਦਾ ਆਉਣ ਲ ਸਾਨੂੰ ਜ਼ਿਆਦਾ ਪਾਣੀ ਪੀਣ ਦਾ ਮਨ ਕਰਦਾ
ਹਮ
ਹਨਾ ਔਰ ਫ ਜਦੋਂ ਅਸੀਂ ਵਰਕ ਆਊਟ ਜਿੰਮ ਵਿੱਚ ਕਰਨੇ ਹਾਂ ਤਾਂ ਵੀ ਸਾਨੂੰ ਮਨ ਕਰਦਾ ਹੈ ਕਿ ਅਸੀਂ ਪਾਣੀ ਪੀਏ ਜ਼ਿਆਦਾ ਉਸ ਉਸ ਟੈਮ ਸਾਨੂੰ ਜਰੂਰਤ ਹੁੰਦੀ ਉਸ ਟੈਮ ਸਾਨੂੰ ਪੀਣਾ ਵੀ ਚਾਹੀਦਾ ਹੈ
ਹਾਂਜੀ ਸਹੀ ਗੱਲ ਜਿਆਦਾ ਤੋਂ ਜਿਆਦਾ ਬਚਤ ਕਰੋ ਪਾਣੀ ਦੀ ਪਤਾ ਕੀ ਏ ਜੀ ਹਰ ਚੀਜ਼ ਚਪਾਣੀ ਦੀ ਜ਼ਰੂਰਤ ਹੈਗੀ ਹੈ ਬਿਨਾਂ ਪਾਣੀ ਤੋਂ ਜ਼ਿੰਦਗੀ ਨਹੀਂ ਹੈਗੀ
ਹਾਂਜੀ ਹਾਂਜੀ ਸਰ ਪਾਣੀ ਤੋਂ ਬਿਨਾ ਤਾਂ ਕੁਛ ਵੀ ਪੋਸੀਬਲ ਨਹੀਂ ਹੈਗਾ ਨਾ ਪਾਣੀ ਜਿੰਨਾ ਅਸੀਂ ਬਚਾਵਾਂਗੇ ਉਹਨਾ ਸਾਡੇ ਵਾਸਤੇ ਅੱਛਾ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਅੱਛਾ ਹੈ ਕਿਉਂਕਿ ਅੱਗੇ ਆਣ ਵਾਲੀ ਜਨਰੇਸ਼ਨ ਵਿੱਚ ਤੱਦ ਤਾਂ ਫਿਰ ਪਾਣੀ ਮਿਲੇਗਾ ਹੀ ਨਹੀਂ ਉਹਨਾਂ ਨੂੰ
ਹਾਂਜੀ
ਔਰ ਸਾਇੰਟਿਸਟ ਨੇ ਇੰਨਾ ਦੱਸਿਆ ਵੀ ਹੋਇਆ ਕਿ ਆਉਣ ਵਾਲੇ ਦੋ ਹਜ਼ਾਰ ਪੰਜਾਹ ਤੱਕ ਪਤਾ ਨੀ ਕਿੰਨੇ ਤੱਕ ਪਾਣੀ ਖਤਮ ਹੀ ਹੋ ਜਾਏਗਾ ਧਰਤੀ ਤੇ
ਅੱਛਾ ਅੱਛਾ
ਹਾਂਜੀ
ਦੁਨੀਆਂ ਨੂੰਫੇਿਰ ਵੀ ਸਮਝ ਨੀ ਆਂਦੀ
ਨਹੀਂ ਆਂਦੀ ਨਾ ਸਰ ਉਹਨਾਂ ਨੂੰ ਇਹੀ ਹੈ ਸਾਡੇ ਇੱਧਰ ਨੋੌਰਥ ਵਿੱਚ ਵੈਕਸੀ ਤਾਂ ਦੇਖੋ ਸਰ ਸਾਊਥ ਵਿੱਚ ਜਾਂ ਅਸੀਂ ਈਸਟ ਵਿੱਚ ਸਾਈਡ ਵਿੱਚ ਜਾਂਦੇ ਹਾਂ ਉੱਧਰ ਤਾਂ ਪਾਣੀ ਦੀ ਇੰਨੀ ਜ਼ਿਆਦਾ ਮਤਲਬ ਉਹ ਹੁੰਦੀ ਹੈ ਕਿੱਲਤ ਹੁੰਦੀ ਹੈ ਜਿ ਕਰਕੇ ਲੋਕੀ ਗੰਦਾ ਪਾਣੀ ਪੀਣ ਨੂੰ ਵੀ ਮਜਬੂਰ ਨੇ ਔਰ ਸਾਡੇ ਇੱਧਰ ਨੌਰਥ ਵਿੱਚ ਸਭ ਕੁਛ ਸਹੀ ਹੋਣ ਕਰਕੇ ਵੀ ਲੋਕੀ ਇੱਥੇ ਪਾਣੀ ਦੀ ਇੰਨੀ ਜ਼ਿਆਦਾ ਵੇਸਟੇਜ ਕਰਦੇ
ਜ਼ਿਆਦਾ ਮਿਲਦਾ ਓਨੂੰ ਕਦਰ ਨੀ ਹੈਗੀ
ਹਾਂਜੀ ਇੱਥੇ ਲੋਕੀ ਇੰਨੀ ਵੇਸਟਜ ਕਰਦੇ ਹੈ ਗੱਡੀਆਂ ਧੋਂਦੇ ਨੇ ਵਿਹੜੇ ਧੋਲੇ ਇਸ ਚੀਜ਼ ਦਾ ਬੋਤ ਨੁਕਸਾਨ ਹੈਗਾ ਆਣ ਵਾਲੇ
ਚਲੋ ਮੈਂ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਬਾਅਦ ਚ ਕਰਾਂਗਾ ਕੋਲ
ਚਲੋ ਠੀਕ ਹੈ ਸਰ